ਹੈਲੋ।
ਹੈਲੋ।
ਸਸ੍ਰੀ ਕਾਲ ਭੈਣ ਜੀ।
ਸਸ੍ਰੀ ਕਾਲ। ਹੋਰ ਠੀਕ ਓ?
ਹਾਂ- ਹਾਂ, ਠੀਕ -ਠਾਕ ਵਧੀਆ ਤੁਸੀ ਦਸੋ ਠੀਕ ਠਾਕ ਓ।
ਠੀਕ-ਠਾਕ। ਤੁਸੀਂ ਕੀ ਕਰਦੇ ਸੀ?
ਅਸੀਂ ਰੋਟੀ ਬਣਾਉਂਦੇ ਸੀਗੇ
ਅੱਛਾ-ਅੱਛਾ, ਹੋਰ
ਹੋਰ, ਤੁਸੀਂ ਦੱਸੋ ਕੀ ਕਰਦੇ ਸੀ
ਅੱਛਾ। ਫਿਰ ਵੀ ਉਹਨੂੰ ਥੋੜਾ ਨਾਸ਼ਤਾ ਜਿਹਾ ਕੀਤਾ ਸੀ, ਕੋਈ ਮਹਿਮਾਨ ਆ ਗਏ ਸੀ ਓਨਾਂ ਨੂੰ ਚਾਹ ਪਾਣੀ ਵਗੈਰਾ ਦਿੱਤਾ।
ਅੱਛਾ।
ਤੇ ਕੌਫੀ ਪੀਤਾ, ਬੇਟੇ ਨੂੰ ਮੈਂ ਕਿਹਾ ਕੌਫੀ ਬਣਾ ਕੇ ਦੇ ਮੈਨੂੰ ਥੋੜੀ ਜਈ ਚਾਹ ਨੀ ਵ ਅ ਗਰਮੀ ਕਰਕੇ ਨਈਂ ਪੀਤੀ ਜਾਂਦੀ ਫੇਰ ਕੌ ਬੇਟੇ ਨੇ ਕੌਫੀ ਬਣਾ ਕੇ ਦਿੱਤੀ।
ਲੈ, ਬੇਟਾ ਤਾਂ ਬੜਾ ਸਿਆਣਾ ਤੁਹਾਡਾ।
ਆਹ ਓਹੀ ਤੇ ਫੇਰ ਬੇਟੀ ਨੂੰ ਪਤਾ ਐ ਕਿ ਕੰਮ ਕਰਦੀ ਤੇਰੀ ਮੰਮੀ ਦਾ ਘਰ ਦਾ ਕੰਮ ਕਰਾ, ਬਾਹਰ ਦਾ ਵੀ ਥੋੜਾ ਬਹੁਤ ਜੋ ਕੰਮ ਕਰਕੇ ਆ ਜਾਂਦੀ ਫੇਸ਼ੀਅਲ ਵਗੈਰਾ ਲੋਕਾਂ ਦਾ ਕਿਸੇ ਦਾ ਕਸਟਮਰ ਦਾ
ਅੱਛਾ -ਅੱਛਾ
ਹਮ ਵੇਲੀ, ਵੇਲੀ ਤਾਂ ਬੈਠਦੀ ਨੀ ਮੈਂ ਨਾ ਮੈਨੂੰ ਵਧੀਆ ਲੱਗਦਾ ਵੇਲੀ ਨੂੰ ਬੈਠਣਾ ਕੰਮ ਤਾਂ ਕਰ ਕੰਮ ਕਰਕੇ ਸ਼ਰੀਰ ਵੀ ਵਧੀਆ ਰੈਂਦਾ। ਔਰ, ਚਿਰ ਪੈਸਾ ਵੀ ਆਉਂਦਾ
ਕੰਮ, ਕੰਮ ਜ਼ਰੂਰੀ ਆ ਅੱਜ ਕੱਲ, ਵਿਹਲੇ ਬੈਠ ਕੇ ਸਰਨਾ ਵੀ ਨੀ ਹੈ ਨਾ ਆਪਣਾ ਮਹਿੰਗਾਈ ਵੀ ਇੰਨੀ ਵੱਦ ਗਈ ਨਾ, ਤਾਂ ਏਸ ਕਰਕੇ ਹਾਂ ਆਹੀ ਤਾਂ ਗੱਲ ਆ ਨਾ ਫੇਰ ਉਹ
ਫਿਰ ਮੈਂ ਨਾ ਤਲਾਕਸ਼ੁਦਾ ਦਾ ਨਾ ਫਿਰ ਮੇਰਾ ਮੇਰੇ ਨਾਂ ਇਕ ਬੱਚੇ ਦੀ ਜਿੰਮੇਦਾਰੀ ਹੈ। ਕੋਈ ਹੈਲਪ ਵੀ ਨੀ ਕਰਦਾ ਫੇਰ ਪਿੰਡ ਵਿਚ।
ਅੱਛਾ-ਅੱਛਾ।
ਹਾਂਜੀ, ਕੋਈ ਵੀ ਨੀ ਹੈਲਪ ਕਰਦਾ ਇੰਨੇ ਲੋਕਾਂ ਦੇ ਘਰੇ ਮੈਂ ਜਾਂਦੀ ਹੈਲਪ ਕਲੈਣੈ ਕੋਈ ਨੀ ਕਰਦਾ ਬਲਕਿ ਗਰਲਫਰੈਂਡਾਂ ਦੀ ਕਰਦੇ ਆ। ਔਰ ਭੈਣਾ- ਭੈਣ ਬਣਕੇ ਕੋਈ ਨੀ ਹੈਲਪ ਕਰਦੇ ਗਰਲਫਰੈਂਡਾਂ ਦੀ ਬੌਤ ਕਰਦੇ ਹੈਲਪ।
ਅੱਜ-ਕੱਲ ਐਈ ਆ, ਅੱਜ-ਕੱਲ ਨਾ ਕੈੰਦੇ ਹੁੰਦੇ ਨੇ ਜੇ ਜਮਾਨਾ ਜ ਕੱਲ ਤਾਂ ਉਹ ਰਿਹਾ ਨੀ ਨਾ ਕਹਿੰਦੇ ਨੇ ਸੱਚੇ ਬੰਦਿਆਂ ਦਾ ਕੋਈ ਨੀ ਹੁੰਦਾ, ਝੂਠੇ ਬੰਦਿਆਂ ਦੇ ਸਾਰੇ ਨਾਲ ਚੱਲ ਚੱਲਦੇ ਨੇ।
ਉਹੀ ਨਾ, ਹੁਣ ਨਾ ਮੈਂ, ਮੇਰੇ ਮਹਾਰਾਸ਼ਟਰ ਵਿੱਚ ਮੈਂ ਰਹਿੰਦੀ ਸੀ ਤੀ ਨਾ, ਉੱਥੇ ਮੈਨੂੰ ਬੋਤ ਲੋਕ ਤਰਸ ਖਾ, ਮੇਰਾ ਬੱਚਾ ਛੋਟਾ ਜਾ ਸੀ ਨਾ ਨੂ ਅਪਣੇਂ ਬੱਚੇ ਨੂੰ ਲੈਕੇ ਓਥੇ ਬੈਠੀ ਸੀ, ਮੈਨੂੰ ਬੌਤ ਲੋਕ, ਲੋਕਾਂ ਨੇ ਸਾਥ ਦਿੱਤ ਦਿੱਤਾ ਸੀ, ਮੈਨੂੰ ਪੰਜਾਬ ਵਿੱਚ ਕੋਈ ਨੀ ਸਾਥ, ਦੇ ਕਿਸੀ ਨੇ ਵੀ ਨੀ ਮੈਨੂੰ ਸਾਥ ਦੇਣ ਦਿੱਤਾ, ਕੋਈ ਦੱਸ ਰੁਪਏ ਵੀ ਨਹੀ ਦੇੰਦਾ, ਮੈਨੂੰ ਕੋਈ ਹੈਲਪ।
ਹੂੰ, ਗ਼ਲਤ ਗੱਲ ਆ, ਲੋਕਾਂ ਦੀ ਨਾ।
ਹਾਂ, ਬਲਕਿ ਮੇਂ, ਕੱਲੀ ਦੇ, ਕੱਲੀ ਮੇਂ ਅ, ਕਿਧਰ, ਕਿਧਰੋਂ ਨਾ ਕਿਧਰੋਂ ਲੈਕੇ ਮੈਂ ਕੋ--ਜੋਬ-ਜੂਬ ਤੋਂ ਲੈਕੇ ਕਿ 'ਮੈਂ' ਹੈਲਪ ਕਰ ਅ, ਗੋ ਗੋਲਡ ਵੇਚ-ਵੇਚਕੇ ਮੈਂ ਫੀਸਾਂ ਭਰਦੀ ਹੈ। ਹੁਣ ਤੁਸੀ ਹ
ਹੂੰ, ਹੂੰ, ਅੱਛਾ। ਏ ਤਾਂ ਫਿਰ ਬਹੁਤ ਮਾੜੀ ਗੱਲ ਹੈਗੀ, ਹੈਨਾ।
ਹਾਂਜੀ, ਹੁਣ ਕਿਹਦੇ ਕੋਲ ਜਾਈਏ, ਨਾ ਮੈਂਬਰ ਸਰਪੰਚਾਂ ਕੋਲ ਵੀ ਇੰਨੀ-ਇੰਨੀ ਵਾਰੀ ਗਏ, ਓਹ ਕਹਿੰਦੇ ਏ ਜਦੋ ਮੈਨੂੰ ਕਹਿੰਦੇ ਤੂੰ ਆਈ ਕਿਉਂ ਇੱਥੇ? ਫਿਰ ਐਂਵੇਂ ਬੋਲਦੇ ਆ।
ਹੂੰ, ਨਹੀ ਕਿਹ ਫੇਰ ਅਸ, ਹੁਣ ਮੇਰਾ ਵਿਆਹ ਏ ਇੱਥੇ ਹੋਇਆ ਤਾਂ ਮੈਂ ਇੱਥੇ ਹੀ ਰਹੂੰਗੀ ਨਾ, ਮੈਂ ਕੀ ਕਰ ਸਕਦੀ ਹਾਂ ਹੁਣ ਵੀ 'ਮੈਂ' ਆਪਣੇ ਪੇ ਪੇਕਿਆਂ ਦੇ ਘਰੇ ਥੋੜੀ, ਰਹਿ ਸਕਦੀ ਆਂ ਵੀ।
ਓਹੀ ਨਾ, ਪਹਿਲੇ ਵੀ ਤਲਾਕ ਹੋਇਆ, ਫਿਰ ਦੂਸਰੇ ਜਗ੍ਹਾ ਤੇ ਬਿਠਾਇਆ ਮਾਂ-ਪਿਓ ਨੇ ਬਿਠਾਇਆ, ਫਿਰ ਉਹ ਵੀ ਜੇ, ਉਹ ਵੀ ਅਹੈਜਾ ਮਤਲਬ ਮੇਰੇ ਮੁੰਡੇ ਨੂੰ ਕੋਈ ਖਰਚਾ-ਪਾਣੀ ਨੀ, ਮੈਨੂੰ ਨੀ ਕੋਈ ਖਰਚਾ-ਪਾਣੀ।
ਹੂੰ, ਨਹੀਂ ਅੱਛਾ ਏਹ ਤਾਂ ਫਿਰ ਗਲ ਗਲਤ ਗੱਲ ਆ ਉਹਨਾਂ ਦੀ ਵੀ ਭਾਈ, ਘਰਦਿਆਂ ਦੀ ਵੀ ਗ਼ਲਤ ਗੱਲ ਆ ਏ। ਆਪਣੇ ਉੱਪਰ ਕਿੰਨਾ ਕੁ ਬੰਦਾ ਕਮਾਈ ਜਾਵੇ।
ਹਾਂਜੀ, ਸਾਰੇ ਮੇਰੇ ਅ ਟੂਮਾ, ਟਾਕੀ ਸਾਰਾ ਕੁਛ ਲੈਲਿਆ, ਉਹਨਾਂ ਨੇ ਮੇਰੇ
ਹੂੰ।
ਜੋ ਮਾਂ-ਪਿਓ ਨੇ ਪਾਈ ਹੋਈ ਸੀ, ਮੈਨੂੰ।
ਅੱਛਾ।
ਹੂੰ।
ਤਾਂ ਗ਼ਲਤ ਗੱਲ ਆ ਏ ਤਾ, ਏ ਏਨਾਂ ਦੇ ਵਾਸਤੇ ਚੰਗੀ ਥੋੜ੍ਹੀ ਹੈਗੀ ਏ, ਏਹ ਆਪਣਾ ਦੇਖਦੇ ਨੀ ਐ ਵੀਰਾ, ਸੇਕਾ ਛੱਡਕੇ ਆਈ ਆਪਣਾ ਸਾਰਾ ਘਰ-ਬਾਰ ਛੱਡ ਕੇ ਥੋਡੇ ਪਿੱਛੇ
ਹਾਂਜੀ, ਆਪਾਂ ਤਾਂ ਇਹ ਸੋਚਦੀ ਸੀ ਮੈਂ, ਚਾਰ ਆਪਣੇ ਆਪ ਕੋਈ ਨਾ ਆਪਣੇ ਆ, ਆਪਣਿਆਂ ਨੇ ਢਿੱਡ ਤੇ ਲੱਤ ਮਾਰੀ ਆ। ਅਹ--ਉਹ ਇੱਕ ਨਾ ਮੇਰੀ ਮਾਸੀ ਉੱਥੇ ਮਾਸੀ ਦੀ ਕੁੜੀ ਦੇ ਦਿੱਤੇ ਹੋਏ ਸੀ ਪੈਸੇ, ਅਹ ਤਲਾਕ ਦੇ ਪੈਸੇ ਮਿਲੇ ਸੀ ਮੀਨੂੰ, ਅਹ ਉਸ ਤੇ, ਨਾ ਮੈਂ ਮ ਮੇਰਾ ਤਲਾਕ ਦੇਂਦੀ ਵੀ ਨੀ ਸੀ, ਮੇਰੇ ਕੋਲ ਤੱਕੇ ਨਾਲ ਹੀ ਜੋ ਫੇਰ, ਜੋ ਵੱਡੇ ਨਹੀਂ ਓਂਦੇ
ਹਾਂ।
ਜਿਵੇਂ ਪੰਚਾਇਤ ਵਗੈਰਾ ਜ, ਵੱਡੇ ਅ ਕੀ ਬੋਲਦੇ, ਜਿਵੇਂ ਮਾਂ ਹੋ ਗਏ, ਤਾਏ ਹੋਗੇ, ਚਾਚੇ-ਤਾਏ ਹੋ ਗਏ। ਉਵੇਂ ਉਹਨਾਂ ਨੇ, ਉਹਨਾਂ ਨੇ ਤਲਾਕ ਦਵਾਤਾ ਸੀ, ਨਾ ਕੁਛ ਦਵਾਇਆ ਮੀਂਨੂੰ ਕੁਛ ਵੀ ਨੀ ਦਵਾਇਆ ਓਹਨਾਂ ਨੇ, ਸੱਠ, ਹਜ਼ ਸੱਠ, ਸੱਤਰ ਹਜ਼ਾਰ ਦੇਕੇ ਮੀਨੂੰ ਮੇਰੇ ਕੋਲੋਂ ਸਹਿਨ ਕਰਵਾਤਾ ਸੀ, ਕਾਗਜ਼ਾਂ ਤੇ ਆਹ ਮੈਨੂੰ ਕਹਿੰਦੇ, ਮੈਨੂੰ ਕਹਿੰਦੇ ਤੂੰ ਨਾਲ, ਨਾਲ ਜਾਏਂਗੀ ਤੂੰ ਮੈਂ ਕਿਹਾ ਮੈਂ ਤਲਾਕ ਨੀ ਦੇਣਾ, ਨਹੀਂ, ਕਹਿੰਦੇ ਨਹੀਂ ਤ ਕਹਿੰਦੇ ਤ ਤਲਾਕ ਦੀ ਕਾਗਜ਼ ਨਹੀਂ ਐ ਇਹ ਰਾਜੀਨਾਮਾ ਦੇ, ਜੋ ਤੁਹਾਡੇ ਰਾਜੀਨਾਮਾ ਹੋਏ। ਉਸਦੇ ਕਾਗਜ਼ ਸਾ ਮੈਨੂੰ ਚੂਟ ਚੂਟ ਕਚੇਰਿਆਂ ਵਿੱਚ ਲੈ ਕੇ, ਮੈਨੂੰ ਪੰਜਾਬੀ ਨੀ ਆਉਂਦੀ ਸੀ। ਅ ਪੜਨੇ ਨੂੰ ਮੈਂ ਮਹਾਰਾਸ਼ਟਰ ਦੀ ਸੀ ਨਾ, ਹਾਂ ਮੈਂ ਮਾ ਮੈਂ ਮਾ ਮੈਂ ਮਹਾਰਾਸ਼ਟਰ ਦੀ ਸੀ, ਮੈਨੂੰ ਪੰਜਾਬੀ ਨੀ ਆੰਦੀ ਸੀ, ਪਰ ਮੈਨੂੰ ਨਾ ਚੈਨਾ ਕਰਵਾ ਕੇ, ਮੈਨੂੰ ਕਹਿੰਦੀ ਕਹਿੰਦਾ।